ਹੈਲੋ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ,
ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ। ਕੀ ਕਰਦੇ ਪਏ ਸੀ।
ਇਕਠੇ ਹੋਏ ਸੀ, ਕੰਮ ਕਰਨ ਦੇ ਵਿੱਚ ਥੋੜਾ ਜਿਹਾ ਰਹਿ ਗਿਆ ਸੀ ਨੀਚੇ ਉਤਰ ਗਏ ਸੀ। ਮੈਂ ਕਿਹਾਣ ਮਾਫ਼ ਕਰ ਲਈ
ਚਲੋ ਐਵ ਡਿਊਟੀ ਮਲੀ ਦੀ ਹੈ ਕੰਮ ਕਰਵਾਉਣ ਦੀ, ਵਧੀਆ ਗੱਲ ਏ ਵਧੀਆ ਇਹ ਜਦੋਂ ਤੱਕ ਪੜ੍ਹ ਰਿਹਾ ਬੱਚਾ ਬਹੁਤ ਵਧੀਆ ਕਿ ਆਪਣੇ, ਇਹ ਆਪ ਕੋਲ ਪੜ੍ਹਦਾ ਪਿਆ ਟਿਊਸ਼ਨ ਤੇ ਡਿਪੈਂਡ ਨਹੀਂ ਹੈਗਾ ਮੇਨ ਗੱਲ ਤੇ ਏ ਹੈ।
ਹੋਰ ਨੌ
ਵਧੀਆ ਮੈਂ ਕਿਹਾ ਚਲੋ ਵੇਹਲੀ ਬੈਠੀ ਦੀ ਹਾਂ ਫੋਨ ਕਰਾਂ ਥੋੜ੍ਹਾ ਬਹੁਤਾ ਸੁਜੈਸ਼ਨ ਹੀ ਲੈ ਲਈਏ ਤੁਹਾਡੇ ਤੋਂ। ਤੁਸੀਂ-ਤੁਸੀਂ ਆਪਣੇ ਬੱਚੇ ਕਦੇ ਕਰਦੇ ਹੋ ਬਰਡੇ ਵਗੈਰਾ ਤੇ ਮੇਰੀ ਨਾ ਭਤੀਜੀ ਜਿਦਾ ਬਰਡੇ ਆ ਰਿਹਾ, ਤੇ ਮੈਂ ਸੋਚ ਰੀ ਹਾਂ, ਉਹਨੂੰ ਕੁਝ ਸਰਪਰਾਾਈਜ਼ ਕਰਾਂ। ਤੇ ਅ ਤੁਸੀਂ ਕਰਦੇ ਹੋਣੇ ਹੋ, ਆਪਣੇ ਬੱਚਿਆਂ ਨੂੰ ਸਰਪ੍ਰਾਈਜ਼ ਵੀ ਥੋੜਾ ਬਹੁਤਾ।
ਹਾਂਜੀ, ਕਰਨਿਆ ਹਾਂ ਘਰ ਹੀ ਮਤਲਬ ਕਿ ਡੈਕੋਰੇਸ਼ਨ ਕਰਕੇ। ਸਮਾਨ-ਸਮੂਨ ਬਣਾ ਕੇ। ਹਾਂ ਫਰੈਂਟਸ ਨੂੰ ਵੀ
ਅੱਛਾ, ਤੇ ਬਸ ਮੈਂ ਵੀ ਇਹੋ ਸੋਚ ਰਹੇ ਹਾਂ, ਕਿ ਆਪਣੀ ਨਾ ਜਿਵੇਂ ਮੇਰੀ ਹੈਗੀ ਹੈ, ਭਤੀਜੀ ਉਹਨੂੰ ਬਈ ਉਹਦਾ ਬਰਡੇ ਆ ਰਿਹਾ ਬਸ ਦੋ-ਤਿੰਨ ਦਿਨਾਂ ਤੱਕ ਤੇ ਮੈਂ ਸੋਚ ਰਹੀ ਹਾਂ ਕਿ ਉਹਦਾ ਕੁਛ ਸੈਲੀਬ੍ਰੇਸ਼ਨ ਕਰੀਏ ਚਲੋ ਪਹਿਲੇ ਤਾਂ ਮੈਂ ਥੋੜ੍ਹਾ ਬਹੁਤਾ ਸ ਸਰਪਰਾਈਜ ਦੇ ਦਾਂਗੇ ਥੋੜਾ ਰੂਮ ਰੂ ਰੂਮ ਵਗੈਰਾ ਡੈਕੋਰੇਟ ਕਰ ਲਾਂਗੇ, ਰਾਤੀ ਬਾਰਾਂ ਵਜੇ ਕੇਕ ਕਟਿੰਗ ਕਰਵਾ ਦਾਂਗੇ ਤੇ ਬਾਕੀ ਫੇਿਰ ਮੈਂ ਸੋਚ ਕਿ ਸ਼ਾਮ ਦੀ ਬਰਡੇ ਪਾਰਟੀ ਤੇ ਉਹਦੇ ਥੋੜੇ ਫਰੈਂਡਸ ਇਨਵਾਈਟ ਕਰਕੇ ਨਾ ਤੇ ਛੋਟੀ ਜਿਹੀ ਘਰੇ ਦੀਏ ਬਈ ਕਿਉਂਕਿ ਬਾਹਰ ਦੇ ਦੇਖੋ ਅ ਫਰੈਂਡਸ ਤੇ ਨਹੀਂ ਲੈ ਜਾ ਸਕਦਾ ਬੱਚਾ ਬੱਚੇ ਛੋਟੇ ਬੱਚਿਆਂ ਦੀ ਕੇਅਰ ਕਰਨਾ ਛੋਟੇ ਬੱਚਿਆਂ ਦੀ ਕੇਅਰ ਕਰਨਾ ਬੜਾ ਔਖਾ ਹੋ ਜਾਂਦਾ।
ਨਾਲ ਧਿਆਨ ਰੱਖਣਾ ਪੈਂਦਾ ਬੱਚਿਆਂ ਦਾ ਅਜ
ਤੇ ਏਸ ਕਰ ਕੇ ਮੈਂ ਸੋਚ ਰਹੀ ਸੀ ਮੈਂ ਨਾ ਕਿ ਤੁਹਾਡੇ ਕੋਲ ਸੁਜੈਸ਼ਨ ਲਵਾਂ ਕਿ ਜਿਵੇਂ ਤੁਸੀਂ ਆਪਣੀ ਬੇਟੀਆਂ ਦਾ ਕਰਦੇ ਹੋਨਾ, ਬਰਡੇ ਤੇ ਉਹਦੇ ਤੇ ਕੀ-ਕੀ ਆਈਟਮਸ ਰੱਖਦੇ ਹੋ?
ਨਾਲ
ਅੱਛਾ। ਘਰ ਬਣਾਉਂਦੇ ਹੋ। ਕੀ-ਕੀ ਬਣਾ ਲਿੰਦੇ ਹੋ ਫਿਰ ਤੁਸੀਂ ਕੀ ਕੀ ਆਈਟਮ ਰੱਖਣੀ ਚਾਹੀਦੀ ਮੈਨੂੰ ਵੀ ਥੋੜ੍ਹਾ ਸੁਜੈਸ਼ਨ ਦੇਣਾ ਕਿ ਮੈਨੂੰ ਵੀ ਕੀ-ਕੀ ਆਈਟਮਸ ਰੱਖਣੀ ਚਾਹੀਦੀ ਹੈ?
ਆਓ, ਜੇ ਪਾਸਤਾ ਬਣਾ ਲੋ। ਸੈਂਡਵਿਚ ਹੋ ਗਏ।
ਅੱਛਾ।
ਹੋਰ ਕੀ ਹੋਰ ਕਿੰਨਾ ਕੁਛ ਹੁੰਦਾ ਹੈ ਕੋਈ ਚੋ ਉਹ ਨਾਲੋਂ ਨਾਲ।
ਅੱਛਾ, ਤੇ ਚੌਮਿਨ ਤੁਸੀਂ ਫੇਰ ਘਰ ਹੀ ਬਣਾਉਦੇ ਹੋ।
ਬਣਾਉਦੀ ਹਾਂ ਪਾਸਤਾ-ਪੂਸਤਾ ਮੈਂ ਬਾਹਰ ਬਣਾਉਂਦੀ ਨੀ ਕੁਛ
ਹਾਂ ਬਾਹਰ ਦਾ ਥੋੜ੍ਹਾ ਇਹ ਵੀ ਰਹਿੰਦਾ ਕਿ ਬੱਚੇ ਨੇ ਤੇ ਓਇਲ ਇੰਨਾ ਗੰਦਾ ਯੂਜ ਕਰਦੇ ਨੇ। ਕੋਈ ਪਤਾ ਥੋੜਾ ਨਾ ਕਿਹੜਾ ਯੂਜ਼ ਕਰ ਰਹੇ ਨੇ ਕਿਹੜਾ ਨਿ ਊਜ਼ ਕਰੇ ਤੇ ਬਾਹਰ ਦਾ ਤੇ ਵਾਕਈ ਚ ਇਹਵਾੲਡ ਹੀ ਕਰਨਾ ਚਾਹੀਦਾ, ਮੇਰੇ ਹਿਸਾਬ ਨਾਲ ਵੀ ਕਿਉਂਕਿ ਤੇ ਅਗਰ ਬੱਚੇ ਆ ਰਹੇ ਨੇ ਉਹਨਾਂ ਦੀ ਸੇਫਟੀ ਕੀ ਵੀ ਤੋਹਾਡੇ ਹੱਥ ਹੀ ਹੈ ਕਿ ਅਸੀਂ ਅੱਜ ਖਵਾ ਦੀਏ ਉਹਨਾਂ ਨੂੰ ਤੇ ਵਿਚਾਰੇ ਘਰ ਜਾ ਕੇ ਬਿਮਾਰ ਨਾ ਹੋ ਜਾਣ ਇਸ ਕਰਕੇ ਸਾਨੂੰ ਬਈ ਉਹਨਾਂ ਦੀ ਹਾਂ ਤੇ ਫਿਰ ਹਾਂ ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਜਿੰਨੇ ਪੈਸੇ ਆ ਸਾਰੀ ਪੂਰੀ ਪਾਰਟੀ ਦਾ ਅਰੇਂਜਮੈਂਟ ਹੋ ਨਾ ਉਹਦੇ ਚ ਦੋ ਆਈਟਮ ਆਉਂਦੀਆਂ ਇਹ ਤੇ ਤੁਸੀਂ ਸਹੀ ਕਹ ਰਹੋ ਬਜਟ ਦੇ ਅਕੋਰਡਿੰਗ ਵੀ ਬਜਟ ਫਰੈਂਡਲੀ ਵੀ ਹੋ ਜਾਂਦਾ ਥੋੜਾ ਹਾਂ ਤੇ ਮੈਂ ਸੋਚ ਰਹੀ ਸੀ ਪਾਸਤਾ ਤੁਸੀਂ ਕਿੱਦਾਂ ਬਣਾਉਂਦੇ ਹੋ ਫੇਿਰ ਪਾਸਤਾ ਦੀ ਤੁਸੀਂ ਮੈਨੂੰ ਰਸ ਵੀ ਦੱਸੋ ਥੋੜਾ ਮੈਂ ਉਹਦਾਂ ਬਣਾ ਲਾਂਗੀ ਕਿਉਂਕਿ ਬੱਚੇ ਨਾ ਜਿਹੜੇ ਆਉਂਦੇ ਨੇ ਅਹ ਹਾਂ ਇਹ- ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ, ਤੇ ਮਿਰਚੀ ਮਿਰਚੀ ਘੱਟ ਖਾਂਦੇ ਨੇ।
ਹਾਂ ਮਤਲਬ
ਤੇ ਜ਼ਿਆਦਾ ਐਕਸਪੀਰੀਅੰਸ ਹੋਏਗਾ ਕਿੱਦਾਂ ਬਣਾਦ ਕਿਦਾਂ ਦੀ
ਹੂੰ ਪਾਸਤਾ ਬੋਇਲ ਕਰਨਾ ਬੋਇਲ ਕਰਨਾ ਵੇ ਪਾਣੀ ਚ ਪਾ ਕੇ ਥੋੜਾ ਨਮਕ ਤੇ ਤੇਲ ਪਾ ਕੇ
ਕਿੰਨੇ ਬੱਚੇ ਬੁਲਾ ਲੈਂਦੇ ਹੋ? ਜਿਵੇਂ ਫਰੈਂਡ ਸਰਕਲ ਨੇ, ਕਿੰਨੇ ਕੁ ਬੁਲਾਉਂਦੇ ਹੋ ਫਿਰ?
ਜਿੰਨੇ ਹੈ, ਚਾਰ-ਪੰਜ ਹੀ ਹੁੰਦੀਆਂ ਨੇ ਫਰੈਂਡਸ ਹੁੰਦੀਆਂ ਨੇ ਚਾਰ-ਪੰਜ ਹੀ ਹੈਗੀਆਂ।
ਅੱਛਾ ਤੇ ਕੁਛ ਫੈਮਲੀ ਦੇ ਮੈਂਬਰਸ ਹੋ ਜਾਂਦੇ ਹੋਣਗੇ। ਅੱਛਾ ਹਾਂ ਤੇ ਮੇਰੇ ਵੀ ਉਹਦੀ ਇੰਨੇ ਹੀ ਹੋਣੇ ਨੇ ਪੰਜ ਛੇ ਹੋਣੇ ਨੇ ਫਰੈਂਡਸ ਤੇ, ਤੇ ਬਾਕੀ ਘਰ ਦੇ ਹੋ ਜਾਣਗੇ ਥੋੜੇ ਬਹੁਤੇ, ਤੇ ਕਿੰਨੀ ਕੁਆਂਟਿਟੀ ਚ ਬਣਾਵਾਂ? ਫਿਰ ਮੈਂ ਪਾਸ
ਪਾਸਤਾ ਤੇ ਮ ਖੁੱਲਾ ਮਿਲਦਾ ਏ ਕਿਲੋ ਲੈ ਆਣੀ ਆ। ਕਿਲੋ ਬਣਾ ਲੈਂਦੇ ਹਾਂ। ਇਹਨੂੰ ਬੋਇਲ ਕਰ ਲੈਣੀ ਹਾਂ। ਗਰਮ ਪਾਣੀ ਚ ਵੱਡੇ ਪਤੀਲੇ ਚ ਨਾ ਉਹਨੂੰ ਗਰਮ ਕਰਕੇ ਪਾਣੀ ਨੂੰ ਥੋੜਾ ਪਹਿਲਾ ਗਰਮ ਕਰਲੋ ਨਾ ਠੰਡੇ ਪਾਣੀ ਚ ਨੀ ਪੈਣਾ, ਥੋੜਾ ਪਾਣੀ ਗਰਮ ਹੋ, ਨਾ-ਨਾ ਥੋੜਾ ਗਰਮ ਹੋ ਜੇ ਨਾ, ਹੂੰ ਉਹਦੇ ਚ ਨਮਕ ਪਾਓ ਇੱਕ ਚਮਚ, ਤੇਲ ਪਾਓ
ਅੱਛਾ, ਅੱਛਾ ਤੇਲ ਤਾਂ ਪਾਉਂਦੇ ਹੋ ਕਿ ਉਹ ਪਾਸ ਤਾ ਜਿਹੜਾ ਚਿਪਕੇ ਨਾ ਨਾਲ
ਦਸ, ਪੰਦਰਾਂ ਮਿੰਟ ਬੋਇਲ ਕਰ ਲੋ ਉਹ ਨੂੰ
ਅੱਛਾ।
ਬੋਇਲ ਕਰਕੇ ਫੇਰ ਉਹਨੂੰ ਕਿਸੀ ਬਾਸਕਿਟ ਈਚ ਕੱਢ ਕੇ ਨਾ, ਹਾਂ ਇੱਕ ਵਾਰੀ ਚੈੱਕ ਕਰ ਲਓ ਉਹਨੂੰ। ਬਾਸਕਿਟ ਈਚ ਕੱਢ ਕੇ ਓਹਦੇ ਉੱਤੇ ਠੰਡਾ ਪਾਣੀ ਪਾਓ, ਨਾਲ ਹੀ। ਹਾਂ-ਹਾਂ ਹਾਂਜੀ, ਉਹ ਠੰਡਾ ਪਾਣੀ ਪਾ ਕੇ ਫਿਰ ਉਹਨੂੰ ਇੱਕ ਪਾਸੇ ਰੱਖ ਦੋ ਵਿਚ ਨਾ ਨਾਲ ਫੇਰ ਜਿਆਦਾ ਫੇਰ ਉਹ ਓਇਲੀ ਕੀ ਹੈਗਾ ਏ? ਬਿਨਾਂ ਓਇਲ ਦੇ ਵਿੱਚ ਚਿਪਕ ਜੇਗਾ, ਤੇ ਠੰਡੇ ਪਾਣੀ ਚ ਪਾਣਾ ਉਹਨੇ, ਹੁਣ ਫੇਰ ਉਹਦੇ-ਉਹਦੇ ਚ ਬਹਿ ਟੇਬਲ ਪਾ ਲੋ ਆਪਣੀ ਮਨਪਸੰਦ ਦੀ। ਚੋਪ ਕਰਕੇ ਸਿਮਲਾ ਮਰਚ ਹੋ ਗਈ, ਗਾਜਰ ਹੋ ਗਈ, ਪਿਆਜ ਹੋ ਗਏ। ਮੈਂ ਤੇ ਜਿਆਦਾ ਖਾਣੀ ਹਾਂ। ਕਈ ਤੇ ਮਟਰ ਵਗੈਰਾ ਪਾਉਦੇ ਆ ਨਾ ਮਟਰ
ਨਹੀਂ ਮਟਰ ਤੇ ਕਈ ਬੱਚੇ ਖਾਂਦੇ ਨੀ ਨਾ, ਮਟਰ ਕਈ ਬੱਚੇ ਖਾਂਦੇ ਨੇ, ਕਈ ਨਹੀਂ ਖਾਂਦੇ ਮਟਰ ਮਟਰ ਤੇ ਮੈਂ ਨੀ ਪਾਵਾਂਗੀ।
ਹੂੰ, ਹਾਂ ਟਮਾਟਰ ਪਾ ਲੈਣੀ ਆ ਚੀਜ਼ਾਂ ਨੀ, ਚੋਪ ਕਰਨੀ ਆ ਨਾ ਉਹਨੂੰ ਫੇਰ
ਅੱਛਾ ਤੁਸੀਂ ਤੁਸੀਂ ਜਿਹੜਾ ਚੋਪ ਕਰਦੇ ਹੋ ਚੋਪ ਕਰਦੇ ਹੋ ਉਹ ਆ ਬਾਰੀਕ ਕਰਦੇ ਹੋ ਜਾਂ ਮਤਲਬ ਨੋਰਮਲ ਰੱਖਦੇ ਹੋ ਅੱਛਾ ਚੋਪਰ ਏ ਅੱਛਾ ਠੀਕ ਹੈ ਠੀਕ ਹੈ ਨੋਰਮਲ ਹੀ ਰੱਖਣਾ।
ਕ ਜਾਂਦਾ ਉਹ ਬੱਚੇ ਕੱਢਦੇ ਵੀ ਨੀ ਮੂੰਹ ਚੋਂ ਫੇਰ ਟੇਸਟ ਵੀ ਆ ਜਾਂਦਾ।
ਠੀਕ। ਤੇ ਅੱਛਾ ਉਹਨਾਂ ਨੂੰ ਅਸੀਂ ਫੇਰ ਆ ਉਹ ਇਹਦੇ ਚ ਭੁੰਨਨਾ ਆ
ਹਾਂ ਉਹਨੂੰ ਉਹਨੂੰ ਫਰਾਏ ਕਰ ਲੋ ਚੰਗੀ ਤਰ੍ਹਾਂ ਵਿੱਚ ਨਮਕ ਮਰਚਾ ਜਿਵੇਂ ਅਕੋਰਡਿੰਗ ਤੁਸੀਂ ਜਿਵੇਂ ਹੂੰ
ਹਾਂ ਮਰਚ ਤੇ ਬਈ ਬੱਚੇ ਤੇ ਦੇਖੋ ਘੱਟ ਹੀ ਖਾਂਦੇ ਨਾ ਅਸੀਂ ਤੇ ਫੇਰ ਵੀ ਖਾਈ ਲੈਂਦੇ ਹਾਂ
ਹਾਂ ਤੇ ਫਰ ਉਹਦੇ ਚੋ ਪਾਣੀ ਥੋੜੀ ਸੋਇਆ ਸੋਸ ਪਾਣੀ ਆ ਫੇਰ ਉਹਨੂੰ ਪਾਸਤਾ ਪਾਣਾ ਉਹ ਮਿਕਸ ਕਰਕੇ ਉਪਰ ਟਮੈਟੋ ਕੈਚਅਪ ਪਾ ਦੋ
ਅੱਛਾ
ਉਹ ਨੂੰ ਅੱਛੀ ਤਰ੍ਹਾ ਮਿਕਸ ਕਰ ਲੋ।
ਤੇ ਟਮੈਟੋ ਕੈਚਅਪ ਕਿੰਨਾ ਪਾਂਦੇ ਹੋ ਕਿੱਲੋ ਦੇ ਹਿਸਾਬ ਨਾਲ
ਪੈ ਹੀ ਜਾਂਦੇ ਆ ਚਮਚ ਦੋ ਤਿੰਨ ਚਮਚ ਪੈ ਹੀ ਜਾਂਦੇ ਨੇ ਚਾਰ ਹਾਂ ਇਨੀ ਤਾਂ ਪਾਣੀ ਹਾਂ ਕਈ ਬੱਚੇ ਬਾਅਦ ਚ ਪਾਂਦੇ ਆ ਫਿਰ
ਹਾਂ ਹਾਂ ਇਹ ਤੇ ਹੈ ਹੀ ਹੈ ਜੇ ਥੋੜਾ ਘੱਟ ਪਾਲੋ ਤੇ ਉਹ ਬੈਟਰ ਰਹਿੰਦਾ ਹੈ ਕਿਉਂਕਿ ਫਿਰ ਉਪਰ ਪਾ ਸਕਦਾ ਜਿੰਨੇ ਪਾ ਨਾ ਹੋਏ ਤੇ ਉਹ ਤੇ ਚਲੋ ਠੀਕ ਹੈ ਉਹ ਤੇ ਇੱਕ ਟੇਸਟ ਦੇ ਅਕੋਰਡਿੰਗ ਹੋ ਗਿਆ ਨਾ ਆਪਣੇ
ਫੇਰ ਮਿੱਠਾ ਮਿੱਠਾ ਹੋ ਜੇ ਗਾਾ
ਠੀਕ ਹੈ ਖੱਟਾ ਮੀਠਾ ਥੋੜਾ ਟੇਸਟ ਹੈ ਨਾ ਬੱਚਿਆਂ ਨੂੰ ਵੀ ਸਵਾਦ ਲੱਗਦਾ ਸਾਨੂੰ ਤੇ ਸਵਾਦ ਲੱਗਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਅੱਛਾ ਫੇਰ ਅੱਛ ਅੱਛਾ
ਬੋਕਸ ਚ ਕੱਢ ਲੋ ਗਰਮ ਰਹੇਗਾ
ਨਹੀਂ ਤੁਸੀਂ ਫਿਰ ਉਹਦੇ 'ਚ ਸਿਰਕਾ ਵਗੈਰਾ ਵੀ ਐਡ ਕਰ ਦਿਓ ਵਿਨੇਗਰ ਵੀ ਐਡ ਕਰ ਦਿਓ ਕਿ ਨਹੀਂ ਅੱਛਾ ਠੀਕ
ਖ਼ਾਲੀ ਸੋਇਆ ਸੋਸ ਤੇ ਟਮੈਟੋ ਬਸ, ਬਸ ਇਹ ਦੋ ਚੀਜ਼ਾਂ ਪਾਣੀ ਆ ਉਹ ਚੀਜ਼ਾਂ ਨੀ ਮੈਂ
ਠੀਕ ਤੇ ਚੌਮਿਨ ਜਿਵੇਂ ਬਣਾਉਂਦੇ ਹੋ ਤੇ ਚੌਮਿਨ ਵਿਚ ਵੀ ਤੁਸੀਂ ਚੌਮਿਨ ਵਿੱਚ ਤੇ ਵਿਨੇਗਰ ਐਡ ਕਰਦੇ ਹੋਗੇ
ਹਾਂ, ਥੋੜਾ ਬਹੁਤ ਪਾਉਣੀ ਉਹ ਤਾਂ ਫਿਰ ਪਾਊਚ ਨਾਲ ਹੀ ਮਿਲਦੇ ਨਾ ਸਮਾਨ ਸਾਰਾ ਨਾਲ ਹੀ ਮਿਲਦਾ
ਤੁਸੀਂ ਬਈ,,, ਅ
ਹਾਂ, ਉਹ ਸਾਰਾ ਕੁਛ ਮਿਲਦਾ ਉਹ ਵੀ ਐਂਜ ਬਣਨਾ ਜਿਵੇਂ ਪਾਸ ਤਾ ਬਣਿਆ, ਨਾਲ ਸੈਂਡਵਿਚ ਵਗੈਰਾ, ਬਣਾ ਲੈਂਦੀ ਆ ਸੈਂਡਵਿਚ ਵਿੱਚ ਜਿਵੇਂ ਜੇ ਤੁਸੀਂ ਉਹ ਲੇ ਬਣਾਉਣੇ ਆ ਮ ਹੰਡੀ ਕਲੇ
ਅੱਛਾ! ਉਹ ਕਿੱਦਾਂ ਬਣਾਉਂਦੇ ਓ, ਉਹ ਜਲਦੀ ਦੱਸੋ
ਉਹ ਤੇ ਉਹਨੂੰ ਗਾਰਲਿੰਗ ਨੂੰ ਪਹਿਲੇ ਭੁੰਨਨਾ ਨਾ ਤੇਲ ਵਿੱਚ ਮੱਖਣ ਚ ਪਾਉਣਾ ਉਹਨੂੰ ਥੋੜ੍ਹਾ ਬਰਾਨ ਬਰਾਊਨ ਸੋਫਟ ਹੋਜੇਗਾ ਨਾ ਹਮ ਤੇ ਉਹਦੇ ਵਿੱਚ ਉਹਨੂੰ ਨਾ, ਨਾ, ਕੱਟ ਨੀ ਕਰਨਾ ਉਹ ਭੁੰਨ ਕੇ ਥੋੜਾ ਸੋਫਟ ਹੋ ਜਾਏਗਾ ਨਾ ਉਹਨੂੰ ਮੈਸ਼ ਕਰ ਲੈਣਾ ਤੇ ਮੈਸ਼ ਕਰਕੇ ਉਹਦੇ ਵਿੱਚ ਮੱਖਣ ਦੀ ਟਿੱਕੀ ਪਾ ਦਿਉ ਤੇ ਉਹਨੂੰ ਵੀ ਚੰਗੀ ਤਰ੍ਹਾਂ ਮੈਸ ਦੋਨੇ ਚੀਜ਼ਾਂ ਮਿਕਸ ਕਰਲੋ ਲੂਣ ਮਰਚੀ ਨਹੀਂ ਨਹੀਂ ਉਹ ਪਾਉਣਾ ਤੁਸੀਂ ਪਾ ਲਉ ਫੇਰ ਉਹਨੂੰ ਬ੍ਰੈਡ ਉੱਤੇ ਲਗਾ ਕੇ ਕੇ ਫੇਰ ਉਹਨੂੰ ਸੇਕ ਲਉ ਉਹ ਕਰ ਲਓ, ਤਵੇ ਤੇ, ਸਲੋ ਵਿੱਚ ਉਹ ਵੀ ਪਾ ਲੋ ਐ ਪਾਏ ਮਿਓਹਨ ਪਾ ਲੋ ਚੀਜ਼ ਪਾ ਲੋ ਵਿੱਚ ਮੋਰਲਾਜ ਚੀਜ਼
ਅੱਛਾ, ਮੋਰਲਾ ਚੀਜ਼ ਹੈ।
ਬਹੁਤ ਜ਼ਿਆਦਾ ਟੇਸਟੀ ੳ ਬਣਦਾ, ਚਿਲੀ ਫਲੈਕਸ, ਹੋ ਗਏ ਓਰੀਗੈਨੋ, ਚਿਲੀ ਫਲੈਕਸ, ਇਹ ਚੀਜ਼ਾਂ ਸਾਰੀਆਂ ਪਾ ਕੇ ਮਿਕਸ ਕਰਕੇ ਚੀਜ਼ ਵਿੱਚ ਚੀਜ਼ ਬਾਅਦ ਵਿੱਚੋਂ ਪਾਣੀ ਉਹਦੇ
ਅੱਛਾ ਗੱਲ ਸੁਣੋ ਤੁਸੀਂ ਚੀਜ਼ ਅਲੱਗ ਪਾਉਂਦੇ ਹੋ? ਤੇ ਉਝ ਜਿਵੇਂ ਉਹ ਜਿਹੜਾ ਤੁਸੀਂ ਬਟਰ ਦਾ ਤੁਸੀਂ ਉਹ ਪੇਸਟ ਤਿਆਰ ਕੀਤਾ ਉਹ ਅਸੀਂ ਲਗਾਣਾ ਉਹਦੇ ਉੱਤੇ ਬ੍ਰੈਡ ਦੇ ਉੱਤੇ ਲਗਾ ਕੇ ਉਹਦੇ ਚ ਉਹਦੇ ਮੱਕਣ ਵਿੱਚ ਹੀ ਐਡ ਕਰਨੀ ਅਸੀਂ ਆ ਚੀਜ਼
ਨਹੀਂ ਫੇਰ ਉਹ ਮੈਲਟ ਨਹੀਂ ਨਾ ਹੋਏਗੀ ਫੇਰ ਉੱਪਰ ਥੋੜ੍ਹੀ ਵੱਖਰੀ ਪਏਗੀ ਨਾ ਥੋੜੀ ਫੇਰ ਉਹ ਚੀਜ਼ ਦਾ ਸਵਾਦ ਆਏਗਾ।
ਉਹਦੇ ਚ ਐਡ ਕਰ
ਹਾਂ ਉਹਦੇ ਚ ਐ ਮੱਖਣ ਚ ਐਡ ਕਰ ਲੋ ਚਿਲੀ ਫਲੈਕਸ ਹੋ ਰੀ
ਚਿਲੀ ਫਲੇਕਸ ਔਰ ਔਰੀਗੈਨੋ ਉਹਦੇ ਚ ਐਡ ਕਰਕੇ ਫਿਰ ਲਗਾ ਲੋ ਤੇ ਫਿਰ ਰੋਸਟ ਕਰ ਲੋ ਹਨਾ
ਹਾਂਜੀ ਉਹ ਚੀਜ਼ ਫੇਰ ਉਹ ਵੱਖਰੀ ਉਹ ਸਵਾਦ ਆਏਗਾ ਨਾ ਫਿਰ ਵੱਖਰਾ ਸਵਾਦ ਹੈ ਇੱਕ ਉਹ ਵੀ ਬਣਦੇ ਨੇ ਵਿੱਚ ਮਲਾਈ ਚ ਪਿਆਜ਼ ਟਮਾਟਰ ਖੀਰੇ ਬਰੀਕ ਬਰੀਕ ਕੱਟ ਕੇ ਲੂਣ ਮਿਰਚ ਪਾ ਕੇ ਉਹ ਵੀ ਬੜੇ ਟੇਸਟੀ ਬਣਦੇ ਜ
ਅੱਛਾ ਐ ਵੀ ਮੈਨੂੰ ਅੱਛੇ ਲੱਗ ਰਹੇ ਨੇ ਗਾਰਲਿਕ ਵਾਲੇ ਨਾ ਮੈਂ ਇਹਲੇ ਟਰਾਈ ਕਰਾਂਗੀ ਪਹਿਲੇ ਚਲੋ ਇਹਦੇ ਬਡੇ ਤੇ ਮੈਂ ਫਿਰ ਐ ਵਾਲੀ ਸਭ ਤੋਂ ਪਹਿਲੇ ਤੇ ਇਹੀਓ ਬਣਾਵਾਂਗੇ ਮੈਨੂੰ ਬਹੁਤ ਪਸੰਦ ਆਏ ਨੇ ਮਤਲਬ ਮੈਨੂੰ ਨਾ ਆ ਰਹਾ ਕਿ ਗਾਰਲਿਕ ਦਾ ਟੇਸਟ ਆਂਦਾ ਹੈਗਾ ਤੇ ਬਹੁਤ ਵੇਸ
ਹਾਂ ਟੇਸਟੀ ਲੱਗਦੇ ਨੇ ਉਹ ਬੜੇ ਹੂੰ
ਨਮਸਤੇ
ਹਾਂ ਮੈਨੂੰ ਉਹ ਵੀ ਬ੍ਰੈਡ ਪੀਜ਼ਾ ਬਣਾ ਲੋ ਉਹ ਵੀ ਟੇਸਟੀ ਬਣਦਾ ਵੈ
ਅੱਛਾ ਚਲੋ ਬ੍ਰੈਡ ਪੀਜ਼ਾ ਤੇ ਥੋੜਾ ਪੀਜ਼ੇ ਦਾ ਨਾ ਥੋੜਾ ਕੰਮ ਲੈਂਨਥੀ ਹੋ ਜਾਂਦਾ ਏ ਫਿਰ ਹੁੰਦਾ ਕਿ, ਕਿੰਨਾ ਕੁ ਬਣਾ ਲਏਗਾ ਹਾਂ ਥੋੜਾ, ਇਹ ਸਹੀ ਰਹੇਗਾ ਮੈਨੂੰ ਅ, ਹਾਂ, ਜਿਹੜਾ ਬਣਾਉਣੇ ਨੇ ਅਸੀਂ ਤੇ, ਇਹ ਤਿੰਨ ਆਈਟਮ ਕਾਫ਼ੀ ਨੇ ਹਨਾ
ਹਾਂ, ਬਹੁਤ ਨਾਲ ਕੇਕ ਬਾਹਰੋਂ ਕੋਲਡ ਡਰਿੰਕ ਹੋ ਗਈ, ਹਰ ਚੀਜ਼ਾਂ, ਹਾਂ, ਟੋਫੀਆਂ ਜਸਟ ਠ ਦੇਖੇ
ਕੇਕ ਤੇ ਹੈਗਾ ਹੀ ਹੈ, ਪਰ ਬੱਚਿਆਂ ਨੂੰ ਟੋਫੀਆਂ ਦੇ ਦਾਂਗੇ ਨਾਲ ਹੋਰ ਬਾਕੀ ਰਿਟਰਨ ਗਿਫਟ ਤਾਂ ਦੇਣੇ ਹੀ ਨੇ ਅਸੀਂ, ਚਲੋ ਠੀਕ ਹੈ ਤੁਹਾਡੀ ਸੁਜੈਸ਼ਨ ਬਹੁਤ ਅੱਛੀ ਲੱਗੀ ਹੈ ਮੈਨੂੰ, ਠੀਕ ਹੈ, ਓਕੇ ਬਾਏ